ਹੈਂ? ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤ ਸ੍ਰੀ਼ ਅਕਾਲ ਜੀ। ਹੋਰ ਕਿ ਹਾਲ ਨੇ?
ਠੀਕ, ਬੈਠੇ ਹੋਏ ਆ। ਬਸ ਮੈਂ ਤਿਆਰ ਹੋ ਰਹੀ ਸੀ। ਅੱਜ ਮੇਰੀ ਕਿਟੀ ਪਾਰਟੀ ਸੀ।
ਅੱਛਾ-ਅੱਛਾ, ਅੱਛਾ! ਤੁਸੀਂ ਕਿੱਟੀ ਪਾਈ ਪੀ ਐ?
ਹਾਂਜੀ-ਹਾਂਜੀ, ਅਸੀਂ ਪਏਦੇ ਸਾਰੇ ਭੈਣ -ਭਰਾ ਇਕੱਠੇ ਰਲ ਕੇ ਨਾ। ਅੱਸੀਂ ਆਪਣੀ ਕਿੱਟੀ ਪਾਈ ਦੀਏ, ਮਹੀਨੇ ਬਾਅਦ ਤਾਂ ਪਾਈ ਦੀ ਐ ਬਈ, ਸਾਰੇ ਭੈਣ-ਭਰਾ ਮਿਲ ਜਾਂਣ। ਨੇ ਆ ਉਸ ਤਰਾਂ ਤਾਂ ਕਿਸੇ ਦੇ ਘਰ ਜਾਨ ਹੁੰਦਾ ਨਹੀਂ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਸਾਰੇ ਫੈਮਿਲੀ ਮੈਂਬਰ ਹੈਗੇ ਆ। ਇਕੱਠੇ ਬਹਿ ਜਾਂਣੇ ਆ ਥੋੜੀ ਦੇਰ ਯਾਂ ਮਹੀਨੇ ਬਾਹਰ ਮਿਲਣਾ ਹੁੰਦਾ ਏ। ਇਸ ਤਾਂ ਕਦੇ-ਕਦੇ ਕਾਰ ਜਾਓ, ਜਾਣ ਹੁੰਦਾ ਨੀ। ਇਸ ਤਾਂ ਸਾਰੇ ਇਕੱਠੇ ਹੋ ਜਾਂਦੇ ਆ। ਇੱਕ ਜਗ੍ਹਾ 'ਤੇ।
ਹਾਂਜੀ, ਇਹ ਤੇ ਤੁਸੀਂ- ਇਹ ਤੇ ਤੁਸੀਂ ਬੜੀ ਵਧੀਆ ਗੱਲ ਕੀਤੀ। ਦੀ ਕਿ ਆਪਣੇ ਫੈਮਿਲੀ ਮੈਂਬਰ ਵਿੱਚ ਰੱਖੇ ਦੇ ਨੇ। ਫੇਰ ਕਿੱਟੀ ਕਰਦੇ ਹੋ, ਮਤਲਬ ਮਹੀਨੇ ਦੇ ਮਹੀਨੇ ਇੱਕ ਦੂਜੇ ਨਾਲ ਮੇਲ ਮਿਲਾਪ ਹੋ ਜਾਂਦਾ ਐ। ਹਾਲ- ਚਾਲ ਵੀ ਬੰਦਾ ਪੁੱਛ ਲੈਂਦਾ ਐ। ਤੇ ਇਹ ਤੇ ਬੜੀ ਵਧੀਆ ਗੱਲ ਏ, ਮਤਲਬ ਮੈਨੂੰ ਤੇ ਬੜੇ ਵਧੀਆ ਲੱਗੀ ਹੈ, ਕਿ ਹਾਂ ਬਈ ਤੁਸੀਂ ਆਪਣੇ ਮਤਲਬ, ਆਪਣੇ ਪਰਿਵਾਰ ਕਿੰਨੇ ਤੋਂ ਕਿੰਨੇ-ਕਿੰਨੇ ਸਾਲ ਜਾਂ ਕਿੰਨੇ-ਕਿੰਨੇ ਮਹੀਨੇ ਬੀਤ ਜਾਂਦੇ ਨੇ, ਅਸੀਂ ਮਿਲ ਨਹੀਂ ਪਾਉਂਦੇ ਤੇ ਐਂਜ ਇਸ ਤਰੀਕੇ ਨਾਲ ਇੱਕ ਤਾਂ ਸੇਵਿੰਗ ਵੀ ਹੋ ਰਹੀ ਹੈ। ਕ ਨਹੀਂ? ਤੇ ਕਿੰਨੀਆਂ ਕਿੰਨੇ ਮੈਂਬਰਸ ਨੇ ਤੁਹਾਡੀ ਉਹਦੇ 'ਚ?
ਸਾਡੇ ਚੌ ਦਾ ਮੈਂਬਰ ਨੇ ਤੇ ਫਿਰ ਜਿਦੀ ਕਮੇਟੀ ਨਿਕਲਦੀ ਏ। ਫੇਰ ਉਹ ਚਾਹ- ਪਾਣੀ ਪਿਆਦਾ।
ਅੱਛਾ! ਤੇ ਕਮੇਟੀ ਤੁਸੀਂ ਫਿਰ ਤੇ ਇੰਝ ਕਦੇ ਓ। ਜਿਹੜੀ ਉਹ ਪਾਉਂਦੇ ਨੇ ਪਰਚੀਆਂ ਵਗੈਰਾ ਪਾ ਕੇ।
ਹਾਂਜੀ-ਹਾਂਜੀ, ਪਰਚੀਆਂ ਪਾ ਕੇ ਮਤਲਬ ਕੱਢਦੇ।
ਅੱਛਾ-ਅੱਛਾ, ਹਰ ਮਹੀਨੇ ਕੱਢ ਲੈਂਦੇ ਹੋਗੇ ਅਗਲੇ ਮਹੀਨੇ ਉਹਦੇ ਘਰ ਜਾਂਦੇ ਹੋਗੇ।
ਹਾਂ, ਬਸ ਉਹ ਜੋ, ਉਹ ਤਾਂ ਕਾਫ਼ੀ ਚਾਹੀਦਾ ਚਾਹ -ਪਾਣੀ ਪੀਣ। ਇਸੇ ਬਾਣੇ ਕਿਸ ਦੇ ਘਰ ਬੰਦਾ। ਚਲਾ ਵੀ ਜਾਂਦਾ। ਸਾਡੇ ਘਰ ਬੜੀ ਦੂਰ- ਦੂਰ ਦੇ ਨਾ ਫਿਰ ਜਾਨ ਹੀ ਨੀ ਹੁੰਦਾ। ਫਿਰ ਇਸ ਕਰਕੇ ਨਾ, ਅਸੀਂ ਇਹ ਕਿਹਾ ਚਲ ਸਾਰੇ ਦਿਨ ਇਕੱਠੇ ਹੋ।
ਆ ਤੇ ਮੈਨੂੰ ਬੜਾ, ਬੜਾ ਵਧੀਆ ਲੱਗਿਆ ਕਿ, ਮਤਲਬ ਕੀਟੀ ਪਾਰਟੀ। ਵੀ ਨਾ, ਤੁਸੀਂ ਆਪਣੇ ਫੈਮਿਲੀ ਮੈਂਬਰਸ ਰੱਖੇ ਦੇ ਨੇ। ਹੋਰ ਦੂਜੇ ਨੀ ਹੈਗੇ, ਮਤਲਬ ਇੰਨੇ ਇਨਕਲੂਡ ਕਿ ਆਪਣੇ- ਆਪਣੇ ਮੈਂਬਰਸ ਨਾਲ ਮਿਲ ਮੇਲ- ਮ ਹੋ ਗਿਆ ਫੇਰ ਅੱਛਾ ਘਰ ਚਲੇ ਜਾਂਦਾ ਹੈ। ਘਰ ਆਣਾ -ਜਾਣਾ ਹੋ ਜਾਂਦਾ। ਇੱਕ ਸਾਡੀ ਮਤਲਬ ਅਸੀਂ ਅਗਰ ਅਹ! ਇਸੇ ਬਹਾਨੇ ਅਸੀਂ ਮਤਲਬ ਘਰੋਂ ਬਾਹਰ ਨਿਕਲਦੇ ਹਾਂ।
ਹਾਂ ਤੋਲਾ ਮਤਬ ਬੰਦਾ ਹੁਣ ਘਰ ਹੀ ਬੈਠ ਦਿੰਦਾ ਅੱਜ -ਕੱਲ ਟਾਈਮ ਤੁਹਾਨੂੰ ਪਤਾ। ਕਿਸੇ ਕੋਲ ਟਾਈਮ ਨਹੀ ਆ ਕਿੱਧਰ ਜਾਣ ਦਾ। ਤੇ ਕਿਸੇ ਪ੍ਰੋਗਰਾਮ ਤੇ ਜਾਇਆ ਜਾਂਦਾ ਵੇ। ਵੈਸੇ ਤੇ ਬੰਦਾ ਇਹ ਮੌਸਮ ਕਦੀ ਗਰਮੀ ਹੈ, ਕਦੀ ਬਰਸਾਤ‌ ਹੈ। ਅਤੇ ਸਰਦੀਆਂ 'ਚ ਵੈਸੇ ਸਰਦੀ ਹੁੰਦੀ ਜਾਣ ਤਾਂ ਦਿਲ ਨਹੀਂ ਕਰਦਾ ਹੈ ਫਿਰ ਇੱਕ ਦਿਨ ਮਨ ਬਣਾਉਣਾ। ਵੀ ਅੱਜ ਤੇ ਜਾਣਾ ਵੇ
ਅੱਛਾ! ਹਾਂ, ਇਹ ਤੇ ਹੈਗਾ ਹੀ ਜਦੋਂ ਬੰਦੇ ਦਾ ਡਿਸਾਈਡ ਹੋਏ ਨਾ ਕਿ ਇਹ ਵਾਲਾ ਦਿਨ ਐ ਕਿ ਹਾਂ ਬਈ ਅਸੀਂ। ਏਸ ਦਿਨ ਮਿਲਣਾ ਹੈ। ਸਾਰਿਆਂ ਨੇ ਇਕੱਠੇ ਹੋਣਾ ਫਿਰ ਉਹ ਸਾਨੂੰ ਐਕਸਾਇਡ ਐਕਸਾਈਟਮੈਂਟ ਹੁੰਦੀ ਹੋਏਗੀ। ਮਨ ਦੇ ਵਿੱਚ ਕਿ ਹਾਂ ਵੀ ਅੱਜ ਅਸੀਂ ਜਾਣਾ ਇੱਕ- ਦੋ ਦਿਨ ਪਹਿਲੇ ਸ਼ੁਰੂ ਹੋ ਜਾਂਦੀ ਹੋਏਗੀ ਕਿ ਪਰਸੋ ਅੱਜ ਸਾਡੀ ਕਿਟੀ ਕੀਤੀ ਆ ਤੇ ਅੱਜ ਜਾਣਾ ਹੀ ਆ, ਅਸੀਂ ਜਾਣਾ ਹੀ ਕੰਮ ਮੁਕਾ ਲੈਂਦੇ ਹੋ ਗਏ ਫਟਾਫਟ ਹਨਾ।
ਹਾਂਜੀ, ਉਸ ਸਵੇਰੇ- ਸਵੇਰੇ ਕੰਮ ਮੁਕਾ ਲਈਏ ਦਾ ਕਿ ਅਸੀਂ ਅੱਜ ਜਾਣਾ ਹੈ।
ਤੇ ਟਾਈਮ ਕਿ ਰੱਖਦੇ ਹੋ ਫਿਰ ਤੁਸੀਂ?
ਬਸ ਚਾਰ ਦਾ ਟੈਮ ਹੁੰਦਾ ਵੇ, ਸਾਡੇ ਤਿੰਨ ਚਲੇ ਜਾਈਦਾ ਚਾਰ ਦਾ ਫੇਰ ਨਾ ਆ ਜਾਈਦਾ ਫਿਰ ਸੱਤ ਵਜੇ ਨਾਲ ਘਰ ਆ ਜਾਈਦਾ। ਦੋ ਤਿੰਨ ਘੰਟੇ ਹੀ ਬੜੇ ਹੁੰਦੇ ਨੇ।
ਹਾਂ ਉਹੀ ਮੈਂ ਕਿਹਾ ਬੰਦਾ ਦੇਖੋ ਆਪਣੇ ਸ਼ਹਿਰ ਵਿੱਚ ਇੱਕੋ ਸ਼ਹਿਰ ਵਿੱਚ ਹੁੰਦਿਆਂ ਹੋਇਆਂ ਵੀ ਨਾ ਜਿਵੇਂ ਕਜ਼ਨ ਕਜ਼ਨ ਹੁੰਦੇ ਨੇ ਸਾਰੇ ਤੇ ਉਹ ਬੜੇ ਮੁਸ਼ਕਿਲ ਮਿਲ ਪਾਦੇ ਨੇ ਇੱਕ ਦੂਜੇ ਨਾਲ ਮਤਲਬ ਐਵੇਂ ਲੱਗਦਾ ਕਿ ਹਾਂ ਬਈ ਦੂਜੇ ਸ਼ਹਿਰ ਹੀ ਵਿਆਹਿਆ ਦਾ ਬੰਦਾ ਤੇ ਹਾਂ। ਤੇ ਫੋਨਾਂ ਤੇ ਹੀ ਗੱਲ ਫੋਨਾਂ ਦੇ ਜ਼ਰੀਏ ਗੱਲ ਹੋ ਜਾਂਦੀ ਹੈ। ਫਿਰ ਸਾਡੀ ਜਾਂ ਫਿਰ ਹਾਂ ਜਾਂ ਫਿਰ ਕਿੰਨਾ ਹੀ ਹਾਂ ਹਾਂ ਯਾ ਹਾਂ ਜਾਂ ਕਿੰਨਾ ਟਾਈਮ ਵੀ ਜਾਂਦਾ ਉਹਨਾਂ ਨੂੰ ਮਿਲਿਆ ਹੋਇਆ ਤੇ ਕਿੱਟੀ ਪਾਰਟੀ ਦੇ ਜਰੀਏ ਮਤਲਬ ਅਸੀਂ ਮਿਲ ਲੈਂਦੇ ਹਾਂ ਤੇ ਫੇਰ ਅੱਛਾ ਫੇਰ ਉੱਧਰ ਤੁਸੀਂ ਕੀ ਕੀ ਆਈਟਮ ਰੱਖਦੇ ਹੋ ਖਾਣ ਪੀਣ ਦਾ
ਹਾਂਜੀ ਖਾਣ ਪੀਣ ਰੇਡੀਮੇਡ ਸਮਾਨ ਹੀ ਹੁੰਦਾ ਸਮੋਸੇ‌
ਅੱਛਾ ਅੱਛਾ।
ਬਜ਼ਾਰੋਂ ਢੋਕਲਾ ਮੰਗਵਾ ਲਿਆ ਨਮਕੀਨ ਬਿਸਕੁਟ ਇਹ ਸਭ ਕਈ ਤੇ ਆਪਣੇ
ਹਾਂ ਹਾਂ ਪਰ ਇਹ ਹੋ ਜਾਂਦਾ ਨਾ ਕਈ ਵਾਰੀ ਕਿ ਬਚੇ ਮਤਲਬ ਜਲਦੀ ਹੁੰਦੀ ਹੈ ਕਈ ਵਾਰ ਬੰਦਾ ਨਹੀਂ ਬਣਾ ਪਾਇਆ ਤੇ ਚਲੋ
ਹੂੰ ਨਹੀਂ ਨਹੀਂ ਜਿਸ ਤੇ ਘਰ ਕਮੇਟੀ ਹੁੰਦੀ ਆ ਨਾ ਉਹਨੂੰ ਪਤਾ ਪਤਾ ਹੁੰਦਾ ਅੱਜ ਮੇਰੇ ਘਰ ਆਣਾ ਹੈ। ਫਿਰ ਉਹ ਆਪਣੀ ਮਰਜ਼ੀ ਦੀ ਚੀਜ਼ ਬਣਾ ਲੈਂਦਾ ਜਿਵੇਂ ਡੋਕਲਾ ਬਣਾ ਲਿਆ ਜਿਵੇਂ ਘਰ ਸੂਜ਼ੀ
ਮਤਲਬ ਅਗਰ ਉਹ ਬੰਦਾ ਬਣਾ ਸਕਦਾ
ਹਾਂ ਜਿਵੇਂ ਕਿ ਪਾਸਤਾ ਹੋ ਗਿਆ। ਪਾਸਤਾ ਬਣਾ ਲਿਆ ਫੇਰ ਫਿਰ ਨੀ ਉਹ ਬਣਾ ਲੈਂਦੇ ਨੇ ਕਸਟਰਡ ਦਾ ਬਣਾ ਲਈ
ਅੱਛਾ।
ਕਸਟਡ ਬਣਾ ਲਿਆ ਐਸ ਤਾਂ ਮਿੱਠੀ ਚੀਜ਼ ਵੀ ਬਣਾ ਲਈ ਬਈ ਉਹਦੇ ਕੋਲ ਟੈਮ ਬਥੇਰਾ ਹੁੰਦਾ। ਜਿਵੇਂ ਉਹਦੀ ਇੱਛਾ ਹੁੰਦੀ ਹੈ।
ਮਤਲਬ ਪਹਿਲੇ ਹੀ ਪ੍ਰੀਪਰੇਸ਼ਨ ਕਰਨੀ ਸ਼ੁਰੂ ਕਰ ਦਿੰਦਾ ਇੱਕ ਦਿਨ ਪਹਿਲੇ ਪਤਾ ਹਾਂ
ਉਹ ਬਣਾ ਲਈਏ ਫਿਰ ਜਿਦਾ ਜੀਵੇ ਜੋ ਖਾਣ ਤੇ ਮਨਚੂਰੀਅਨ ਖਾਂ ਦੇ ਦਿਲ ਉਹ ਮਨਚੂਰੀਅਨ ਬਣਾ ਲੈਣਗੇ ਇਸਦਾ ਮਤਲਬ
ਇੱਕ ਐਵੇਂ ਐਵੇਂ ਫੇਰ ਇੱਕ ਤਰ੍ਹਾਂ ਦੀ ਪਾਰਟੀ ਦੀ ਪਾਰਟੀ ਵੀ ਹੋ ਜਾਂਦੀ ਹੈ ਹਨਾ। ਤੇ ਕਿੰਨਾ ਮਜ਼ਾ ਆਦਾ ਹੈਗਾ ਕਿ ਸਾਰੇ ਤੁਸੀਂ ਕਜ਼ਨ ਮਤਲਬ ਮਤਲਬ, ਜਿਹੜੇ ਹੈਗੇ ਉਹ ਸਾਰੇ ਜਣੇ, ਇੱਕੋ ਇਕੱਠੇ ਹੁੰਦੇ, ਇੱਕੋ ਜਗ੍ਹਾ ਤੇ। ਫੇਰ ਗੱਲਾਂ ਬਾਤਾਂ ਕਰਦੇ ਹੋਗੇ। ਹੋਰ ਵੀ ਕੋਈ ਗੇਮਸ ਵਗੈਰਾ ਵੀ ਖੇਲਦੇ ਹੋ ਫਿਰ ਤੁਸੀਂ ਓਧਰ। ਅੱਛਾ, ਤੇ ਮੈਂ ਕਹਿੰਦੀ ਹਾਂ ਬੜਾ ਵੀ ਇੰਜੋਏ ਕਰਦੇ ਹੋਗੇ
ਹਾਂ, ਸਹੀ ਗੱਲ ਹੈ। ਟੈਮ ਬੀਤ ਜਾਂਦਾ ਥੋੜਾ ਜਿਹਾ। ਵੈਸੇ ਤਾਂ ਮੈਂ ਇੱਕ ਕਮੇਟੀ ਹੋਰ ਵੀ ਪਾਈ ਸੀ ਅਸੀਂ। ਪਹਿਲੇ ਸੁਨਿਆਰੀ ਵੀ ਕਮੇਟੀ ਪਾਂਦੇ ਹੈ ਨਾ। ਉੱਥੇ ਵੀ ਅਸੀਂ ਜਾਂਦੇ ਹੁੰਦੇ ਸੀ। ਉੱਥੇ ਵੀ ਅਸੀਂ ਤੰਬੋਲਾ ਖੇਡਦੇ ਸੀ। ਸਾਡੇ ਗਿਫਟ ਨਿਕਲਦੇ ਸੀ। ਮਤਲਬ ਉੱਥੋਂ ਵੀ ਗਿਫਟ ਨਿਕਲ ਨਿਕਲਣਾ। ਫਿਰ, ਉਹਨੇ ਸਾਨੂੰ ਚਾਹ ਤੇ ਪਾਣੀ ਪਿਆਣੀ। ਚਾਹ ਪਾਣੀ ਪੀਣਾ, ਸਿ ਉਹ ਵੀ ਉਸ ਤੋਂ ਬਾਅਦ ਸਾਨੂੰ ਕੁਲਫੀ ਮਿਲਣੀ। ਗਰਮੀਆਂ ਚ ਸਾਨੂੰ, ਬਾਜ਼ ਕੁਲਫੀ ਤੇ ਸਰਦੀਆਂ ਚ ਤੇ ਸਾਨੂੰ, ਉਸ ਤੋਂ ਬਾਅਦ ਪਕੌੜੇ, ਚਾਹ ਉਥੇ ਵੀ ਅਸੀਂ ਬੜਾ ਇੰਜੋਏ
ਅੱਛਾ। ਤੇ ਹੁੰਦਾ ਹੀ ਹੈ, ਮਤਲਬ ਮਤਲਬ ਅਹ, ਸੁਨਿਆਰੇ ਜਿਹੜੇ ਕਮੇਟੀ ਪਾਦੇ ਨੇ। ਉਹਦੇ ਚ ਕਈ ਤਾਂ ਐਵੇਂ ਜਿਹੇ ਸੁਨਿਆਰੇ ਪਾਦੇ ਨਾ ਲੱਕੀ ਡਰਾ ਰੱਖਦੇ ਨੇ। ਦਸ ਤੇ, ਦਸ ਮੈਂਬਰ ਦਾ ਲੱਕੀ ਡਰਾ ਨਿਕਾਲਦੇ ਨੇ। ਉਹਨਾਂ ਨੂੰ ਉਹ ਕੋਲ ਤਾਂ ਬੰਦੇ ਹੀ ਬੜੇ ਆਦੇ ਨੇ। ਤੁਹਾਨੂੰ ਪਤਾ
ਹਾਂਜੀ। ਹਾਂਜੀ। ਜਿਹੜੀ ਜਿਦੀ ਵੀ, ਜਿਵੇਂ ਜਿੱਥੇ ਨਿਕਲ ਗਈ ਹੈ ਨਾ ਉਹ ਦੀ ਵੇਕ ਉੱਥੇ ਹਾਂ ਉਹ ਦੀ ਖਤਮ ਹੋ ਜਾਂਦੀ ਹ ਤੇ ਉਹਨੂੰ ਉੱਥੇ ਮਤਲਬ ਨਹੀਂ! ਨਹੀਂ! ਉਹਦੇ ਨਾਲ ਦੇ ਉਹਨੂੰ ਪੈਸੇ ਵੱਧ ਕੇ ਮਿਲਦੇ ਨੇ। ਜਿੱਦਾਂ ਨਿਕਲ ਗਏ ਆ। ਉਹਨੂੰ ਦੋ ਤਿੰਨ ਹਜ਼ਾਰ ਨਾਲ
ਕਦੀ ਕਮੇਟੀ ਤੇ ਇਂਝ ਵੀ ਪਾਉਂਦੇ ਨੇ, ਕਿ ਤੁਸੀਂ ਆਪਣਾ ਸੋਨਾ ਖਰੀਦ ਸਕਦੇ ਹੋ ਉਹਦੇ ਪੈਸੇ ਦਾ ਦਾ ਆਪਣੀ ਮਰਜ਼ੀ ਆਉਂਦੀ। ਹਾਂ! ਬਈ ਉਹ ਪੈਸੇ ਹਾਂ, ਇਓ ਮੈਂ ਵੀ ਨਾ, ਅਸੀਂ ਵੀ ਪਾਈ ਦੀ ਸੀਗੀ ਅਹ ਸੁਨਿਆਰੇ ਕੋਲ ਨਾ, ਪਹਿਲੇ ਦੋ ਵਾਰੀ ਪਾਈ ਆ ਅਸੀਂ। ਤੇ, ਅਸੀਂ ਦੋ ਵਾਰੀ, ਮਤਲਬ ਪੂਰੀ ਕੰਟੀਨਿਊ ਰੱਖੀ। ਉਹਨੂੰ, ਨਾ ਤੇ ਦੇਖੋ ਕੋਈ ਦਿੱਕਤ ਹੁੰਦੀ ਜਾਏਗੀ। ਸਾਨੂੰ ਕਮੇਟੀ ਚੁਕਾਉਣੀ ਹੈ ਜਾਂ ਨਹੀਂ ਪਾਉਣੀ ਉਹਨੂੰ ਕੋਈ ਹੀਡੈਕ ਨਹੀਂ ਹੈਗੀ। ਉਹਦਾ ਕੋਈ ਸਿਰ ਦਰਦੀ ਹੀ ਨਹੀਂ ਹੈ। ਉਹ ਸਾਨੂੰ ਹੈਗਾ ਕਿ ਹਾਂ ਬਈ ਅਸੀਂ ਕੰਪਲੀਟ ਕਰਨੀ ਆ ਬੱਸ ਆਪਣੀ
ਦੇ ਨਾ, ਉਹਨੇ ਦਸ ਕਮੇਟੀਆਂ ਕੱਢਣੀਆਂ ਨੇ ਪਹਿਲੇ 'ਚ ਜਿੰਨੇ ਮਤਲਬ, ਨਿਕਲਦੀਆਂ ਨਾਲ ਉਹਨਾਂ ਨੂੰ ਪੰਜ ਹਜ਼ਾਰ ਮਿਲੇਗਾ। ਜਿਹਦੀ ਪਹਿਲੀ ਨਿਕਲੀਏ ਹੈ, ਉਨ੍ਹ ਨੂੰ ਪੰਜ ਦਸ ਤੋਂ ਬਾਅਦ ਉਹਨਾਂ ਨੇ ਕੋਈ ਨੀ ਕੱਢਣੀ। ਉਸ ਤੋਂ ਬਾਅਦ ਸਭ ਨੂੰ ਸੋਨਾ ਮਿਲੇਗਾ। ਜਿੱਥ
ਅੱਛਾ! ਅੱਛਾ! ਸਾਡੇ, ਹਾਂ ਸਾਡੇ ਵੀ ਐਵੇਂ ਸੀ। ਓਹ ਤੇ ਪਰਚੀਆਂ ਕੱਢਦਾ ਸੀ। ਨਾ ਕੂਪਨ ਨਿਕਾਲਦਾ ਸੀ। ਤੇ ਫਸਟ ਨੂੰ ਇੰਨੇ ਮਿਲੇਗਾ। ਦਸ ਤੱਕ ਨਾ ਉਹਨੇ ਇਨਾਮ ਰੱਖੇ ਦੇ ਸਨ। ਫਲਾਣੇ ਨੂੰ ਇ ਮਿਲੇਗਾ। ਸੈਕਿੰਡ ਨੂੰ ਇੰਨਾ ਮਿਲੇਗਾ। ਅੱਛਾ! ਹਮ। ਅੱਛ। ਮਸ- ਤੇ ਤੁਸੀਂ ਲੱਕੀ ਆਗੇ ਹੋ। ਮੈਂ ਸਾਡਾ ਕਦੇ ਨੀ ਨਿਕਲਿਆ। ਅਸੀਂ ਦੋ ਵਾਰੀ ਪਾਈ। ਅਸੀਂ ਕਿਹਾ! ਨਿਕਲਦਾ ਤੇ ਹੈਆ ਨੀ। ਹਾਂ! ! ਸਾਡੇ ਵੀ ਆਵੇਂ ਸੀਗੇ। ਸੁਨਿਆਰਿਆਂ ਦੀ ਇਹੀ ਆਉਂਦੀ ਹੈ। ਕਮੇਟੀ ਨਾ ਉਹਨਾਂ ਦਾ ਇਕ ਤੇ ਬੈਨੀਫਿਟ, ਇੱਕ ਤੇ ਉਹਨਾਂ ਦਾ ਬੈਨੀਫਿਟ ਹੁੰਦਾ ਇਹਦੇ ਚ ਤੇ ਉਹਨਾਂ ਕੋਲ ਪੈਸਾ ਆਉਂਦਾ ਪਿਆ, ਠੀਕ ਹੈ। ਉਹਨਾਂ ਨੂੰ ਪੈਸਾ, ਹਾਂ ਉਹ ਨਾ, ਹਾਂ। ਉਹ ਉਹਨਾਂ ਨੂੰ ਪੈਸਾ ਯੂਜ ਕਰਨ ਵਾਸਤੇ, ਮਤਲਬ ਮਿਲਦਾ ਪਿਆ। ਉਹ ਸੋਨਾ ਲੈ ਸਕਦੇ ਨੇ ਤੇ ਫੇਰ ਪਿੱਛਾ ਉਹਨਾਂ ਨੇ ਉਹਦੇ ਬਦਲੇ ਚ ਆਪਣੇ ਕਸਟਮਰ ਬਣਾਏ ਦੇ ਨੇ। ਇਸ ਤਰ੍ਹਾਂ ਦੇ ਕਮੇਟੀ ਵਾਲੇ, ਕਿ ਬਈ ਸਾਡੇ ਕੋਲ ਹੀ ਸੋਨਾ ਲੈਣਗੇ ਹੁਣ ਐ। ਕਿਤੇੇ ਹੋਰ ਤੇ ਨੀ ਜਾ ਸਕਦਾ ਨਾ। ਪੈਸੇ ਦੇਣੇ ਨੀ ਉਹਨਾਂ ਨੇ। ਉਹਨਾਂ ਦਾ ਬੜਾ ਬੈਨੀਫਿਟ ਆਉਂਦਾ ਐ। ਹਾ! ਸਾਡੇ ਵੀ ਉਹ, ਮੈਂ ਕਹਿੰਦੀ ਮੈਂ ਕਹਿੰਦੀ ਹ, ਤੁਸੀਂ ਤੀਹ ਚਾਲੀ ਸਾਡੇ ਤੇ ਦੋ ਸੌ ਦੋ ਸੌ ਨਾਮ ਲਿਖੇ ਹੁੰਦੇ ਸੀ। ਉਹਨੇ। ਤੇ, ਹਾਂ ਹਾਂ! ਬਿਲਕੁਲ! ਬਿਲਕੁਲ! ਅਸੀਂ
ਕਈ, ਆਪਾਂ ਜਾਂਦੇ ਸੀ, ਇੰਜੋਏ ਹੋਜਏਗਾ। ਚਲੋ, ਮਤਲਬ ਤੇ ਕਈ ਘਰੋਂ ਈ ਪੈਸੇ ਔਨਲੈਨ ਪਾ ਦਿੰਦੇ ਨੇ। ਮਤਲਬ, ਔ ਫਿਰ ਨੰਬਰ ਪਾ ਦਿੰਦੇ ਨੇ ਬਈ ਏ ਨੰਬਰ ਅਜ ਨ ਨਿਕਲਆ ਕਮੇਟੀ ਦਾ
ਤੇ ਹਾਂਜੀ। ਹਾਂਜੀ, ਸਾਡਾ ਵੀ ਅਈਯੋ ਸੀਗਾ। ਅੱਜ ਕੱਲ੍ਹ ਤੁਆਨੂੰ ਪਤਾ, ਫੋਨ ਤੇ ਹੈਗੇ ਈ ਨੇ ਫੋਨਾਂ, ਤੇ ਸਭ ਕੁੱਝ ਪਤਾ ਲੱਗ ਜਾਂਦਾ ਏ ਕਿ, ਹਾਂ ਬਈ, ਬਈ ੲ ਨੰਬਰ ਪਾ ਦਿੰਦੇ ਨੇ ਫੇਰ। ਹਾ ਪਤਾ ਲੱਗ ਜਾਂਦਾ ਸੀ, ਕਮੇਟੀ ਦਾ ਕੇੜਾ ਨੰਬਰ ਨਿਕਲਿਆ। ਬਸ ਫੇਰ ਜਾਣ ਦੀ ਦਿੱਕਤ ਈ ਨੀ ਆਂਦੀ ਸੀ।
ਹਾਂ ਅਸੀਂ ਬੜਾ ਇੰਜੋਏ ਕਰਦੇ ਸੀ। ਜਾ ਕੇ ਬੱਚੇਆਂ ਨੂੰ ਨਾਲ ਲੈ ਜਾਂਦੇ ਸੀ। ਬੱਚੇ ਪੁੱਛਦੇ ਸੀ, ਦਾਦੀ ਕਦਨ ਕਮੇਟੀ ਸਨ ਲੈ ਜਯਾ ਜੇ ਨਾਲ। ਹਾਂ, ਨਾਲ ਜਾਂਦੇ ਹਾਂ ਬੱਚੇਆਂ ਨੇ ਔ ਇੱਕ ਪਾਰਟੀ ਹੋ ਜਾਂਦੀ ਏ ਨਾ।
ਹਾਂ, ਬਿਲਕੁਲ।
ਹਾਂ, ਇੱਕ ਕਿਸਮ ਦੀ ਪਾਰਟੀ ਹੋ ਜਾਂਦੀ ਹੈ। ਬੱਚੇ ਨਾਲ ਜਾਣਾ ਬੜਾ ਫ ਇੰਜੋਏ ਕਰਨਾ ਬੱਚੇ ਛੋੜ ਆਂਦੇ ਸੀ। ਫੇਰ
ਇੱਕ ਤੇ ਹੁਣ ਐ, ਤੇ ਹੁਣ, ਤੇ ਤੁਸੀਂ ਐ ਚਲੋ। ਆਪਣੇ ਆਪਣੇ ਪਰਿਵਾਰ ਦੀੇਏ, ਹੁਣ ਤੇ ਕਿਟੀ ਪਾਂਦੀਆਂ ਨੇ। ਅਪਣਾ ਅਲੱਗ ਅਲੱਗ ਜਗ੍ਹਾ ਤੇ ਜਾ ਏੰਝ ਦੇ ਥੀਮਾਂ ਰੱਖ ਲੈਂਦੇ ਨੇ। ਅੱਜ, ਬਈ, ਅਸੀਂ ਏਲਾ ਕੱਪੜੇ ਪਾ ਕੇ ਆਣੇ ਨੀ, ਏਲੇ ਰੰਗ ਦੇ ਹੀ ਪਾਣੇ ਨੇ। ਔ ਫੇਰ ਸਾਰੀਆਂ ਔਈਯੋ ਰੰਗ ਦੇ ਪਾ ਕੇ ਆਦੀਂਆਂ ਨੇ। ਕਿਟੀ ਚ ਹੈਂ, ਤੇ ਅ ਅੱਜ ਏਧਰ ਮਤਲਬ, ਏਹ ਵਾਲੇ ਮੰਥ ਨੂੰ ਏਧਰ ਜਾਣਾ ਅਸੀ ਕਿੱਟੀ ਪਾਰਟੀ, ਤੇ ਮਤਲਬ, ਔ ਨਾ ਨਵੀਂ-ਨਵੀਂ ਜੀਵੇ ਜਗਾਂਵਾ ਹੁੰਦੀਆਂ ਨਾ ਰੈਸਟੋਰੈਂਟ ਵਗੈਰਾ। ਔਨੂੰ ਐਕਸਪਲੋਰ ਕਰਦੇ ਨੇ, ਹਰ ਇੱਕ ਤੇ ਅਲੱਗ ਰੈਸਟੋਰੈਂਟ, ਹਾਂ ਹਾਂਜੀ। ਹਾਂ, ਔ ਤੇ ਔਨਾਂ ਨੇ, ਔ ਤੇ ਔਨਾਂ ਨੇ ਸਿਰਫ ਹਾਂ। ਔ ਤੇ ਔਨਾਂ ਨੇ ਸਿਰਫ ਆਊਟ ਸ ਪਾਈ ਹੁੰਦੀ ਏ ਕਿ, ਹਾਂ ਬਈ, ਅਸੀਂ ਇੰਜੋਏ ਕਰਨਾ ਬਸ। ਔਨਾਂ ਨੂੰ ਐ ਨੀ ਹੁੰਦਾ ਕਿ ਪੈਸੇ ਜੋੜਨੇ ਨੇ। ਔਨਾਂ ਦਾ ਤਾਂ ਔਨਾਂ ਦਾ ਤੇ ਐ ਏ ਕਿ, ਸਾਡੇ ਬਈ ਇੰਜੋਏਮੈਂਟ ਹੋ ਰੀ ਏ। ਮਤਲਬ, ਹਰ ਮੀਨੇ ਅਸੀਂ ਇੰਜੋਏ ਕਰ ਰੇ ਆਂ, ਨਵੀ ਜਗ੍ਹਾ ਤੇ ਜਾ ਰੇ ਆਂ ਹੋਰ। ਕੀ ਚਾਈਦਾ। ਫਿਰ ਨਵੇਂ ਕੱਪੜੇ ਪਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੇ। ਅੱਜ-ਕੱਲ ਤੇ ਅਈਯੋ ਟਰੈੰਡ ਚ ਹੈਗਾ। ਹਾਂ, ਅੱਜ-ਕੱਲ੍ਹ ਤੁਹਾਨੂੰ ਪਤਾ ੲ, ਸੋਸ਼ਲ ਮੀਡੀਆ ਦਾ ਕਿੰਨਾ ਜ਼ੋਰ ਏ! ਕੁੱਛ ਵੀ ਕਰੋ, ਸਾਮਣੇ ਫੋਟੋਆਂ ਪਾਂਦੇ ਨੇ। ਸਾਰਿਆਂ ਨੂੰ ਪਤਾ ਲੱਗ ਜਾਂਦਾ, ਉਹ ਸਾਡੇ ਤੱਕ ਵੀ ਪਹੁੰਚ
ਹੂੰ-ਹੂੰ, ਕਿੱਟੀ ਪਾਰਟੀ ਤੇ ਗਏ ਏ ਨੇ। ਅਜ-ਕੱਲ੍ਹ ਸਭ ਨੇ ਪਾਈ ਆਂ ਨੇ ਸਭ ਆਪਣਾ ਕੋ ਕਿੱਧਰ ਕੇ ਹੂੰ।
ਕਮੇਟੀਆਂ ਹੋ ਗਇਆ ਕਿਟੀ ਪਾਰਟੀਸ ਹੋ ਗਈਆਂ। ਤਵਾਡੇ ਅਲਾ ਆਈਡੀਆ ਤੇ ਮੈਨੂੰ ਬੜਾ ਅੱਛਾ ਲੱਗਿਆ ਕਿ ਅਪਣੇ ਫੈਮਲੀ ਮੈ ਐਡ ਕਰੋ, ਔਰ ਅਪਾਂ ਇੱਕ-ਦੂਜੇ ਦੇ ਕਾਰ ਜਾਓ। ਚਾਏ ਤੁਸੀਂ ਥੋੜਾ ਪਾਠ ਕਰਲੋ ਯਾਂ ਫਿਰ ਤੰਬੋਲਾ ਰੱਖ ਲੋ, ਗੇਮ ਜੋ ਮਰਜ਼ੀ
ਨੇ ਬਈ, ਪਾਠ ਕਰਦੇ ਸੁਖਮਨੀ ਸਾਹਿਬ ਦਾ।
ਔ, ਤੁਸੀਂ ਅਪਣੇ ਔ, ਤੇ ਔਈਯੋ ਬੰਦਿਆਂ ਤੇ ਡਿਪੈਂਡ ਏ ਨਾ, ਕੀ ਕਰਨਾ, ਕੀ ਨੀ ਕਰਨਾ। ਤੇ ਹਾਂ, ਤੇ ਫੇਰ ਅਪਣਾ, ਫੇਰ ਇੱਕ-ਦੂਜੇ ਨਾਲ ਮਿਲਦੇ ਪਏ ਆਂ, ਇਸੀਂ ਬੰਹਾਨੇ ਨਾਲ। ਹੋਰ ਕੀ, ਪੈਸੇ ਵੀ ਜੋੜ ਰਹੇ ਨੇ, ਅਪਣਾ ਸੇਫ ਵੀ ਹੋ ਰਹੇ ਨੇ। ਕਿ ਨਈ? ਚਲੋ ਵਧੀਆ ਗੱਲ ਏ। ਮੈਂ ਵੀ ਪਾਵਾਂਗੀ ਹੂਨ ਏਕ।
ਹਾਂ ਚਲੋ।
ਚਲੋ ਫੇਰ, ਠੀਕ ਏ। ਫੇਰ ਕਰਨੀ ਆ ਤੁਆਡੇ ਨਾਲ ਗੱਲ ਦੋਵਾਰਾ
ਚਲੋ ਠੀਕ ਏ। ਔਕੇ-ਔਕੇ-ਔਕੇ।